ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡੇ।
ਬਸ ਵਧੀਆ ਤੁਸੀਂ ਦੱਸੋ।
ਹਾਂਜੀ ਮੇਰਾ ਵੀ ਵਧੀਆ ਹੋਰ ਤੁਹਾਡੀ ਲਾਈਫ ਵਧੀਆ ਚੱਲ ਰਹੀ ਹੋ ਤੁਸੀਂ। ਹੋਰ ਤੁਸੀਂ ਐਕਸਰਸਾਈਜ਼ ਕਰਦੇ ਹੋ ਕੀ।
ਹਾਂ ਬਸ ਵਧੀਆ ਚੱਲ ਰਹੀ ਹੈ ਸਵੇਰੇ ਸਵੇਰੇ ਉੱਠ ਕੇ ਥੋੜਾ ਜਿਹਾ ਐਕਸਰਸਾਈਜ਼ ਟਾਈਮ ਕੱਢੀ ਤ ਆ ਥੋੜਾ ੜਾ ਜਿਹਾ ਫਿਟਨਸ ਤੇ ਤਿਆਨ ਵਾਂਗੇ ਤੇ ਫਿਰ ਫਿਟ ਰਹੇ ਗਏ ਨਾ।
ਅੱਛਾ ਜੀ ਹਾਂਜੀ ਸਹੀ ਗੱਲ ਆ ਆਪਣਾ।
ਹਮ।
ਮੈਂ ਵੀ ਕਰਦੀ ਹਾਂ ਪਰ ਮੈਨੂੰ ਲੱਗਦਾ ਹੈ ਨਾ ਜਿੰਨਾ ਜਿੰਨੀ ਐਕਸਰਸਾਈਜ਼ ਸਾਡੀ ਘਰ ਹੋ ਜਾਂਦੀ ਹੈ ਨਾ ਕੰਮ ਦੀ। ਉਹਨੀ ਤੇ ਆਪਾਂ ਫਰ ਕਰੀ ਨੀ ਸਕਦੇ ਪੂਰਾ ਦਿਨ ਸਾਡੀ ਐਕਸਰਸਾਈਜ਼ ਚੱਲਦੀ ਹੀ ਰਹਿੰਦੀ ਹੈ ਬਸ ਉਤੇ ਥੱਲੇ ਭੱਜ ਦੌੜ
ਹਾਂਜੀ ਹਾਂਜੀ ਨਹੀਂ ਨਹੀਂ।
ਵੀ ਹੁੰਦੀ ਹੈ ਨਾ ਕਿ ਸਾਡਾ ਬ ਬੋਡੀ ਫਿਟ ਰਹੇ ਜ਼ਿਆਦਾ ਫੈਟ ਨਾ ਹੋਏ। ਹੋਰ ਹਨਾ। ਜ਼ਿਆਦਾ ਇਹ ਵੀ ਨਾ ਹੋਏ ਕਿ ਆਪਾਂ ਚੱਲੀਏ ਹੀ ਨਾ ਜ਼ਿਆਦਾ ਚੱਲਣਾ ਵੀ ਜ਼ਰੂਰੀ ਹੈ।
ਨਾਲੇ ਉਸਦੇ ਨਾਲ ਹੈਲਦੀ ਡਾਇਟ ਵੀ ਖਾਣੀ ਜ਼ਰੂਰੀ ਪ੍ਰੋਟੀਨ ਵਾਲੀ ਡਾਇਟ ਬਹੁਤ ਜ਼ਰੂਰੀ ਹੈ।
ਹਾਂਜੀ ਡਾਇਟ ਵੀ ਜ਼ਰੂਰੀ ਹੈ
ਟਡ ਹੈ ਐਕਸਰਸਾਈਜ਼ ਤਾਂ ਹੈ ਹੀ ਹੈ ਉਹ ਤੇ ਤੁਸੀਂ ਮਤਲਬ ਕਿੱਦਾਂ ਵੀ ਕਰ ਹੀ ਲੋਓ ਅੱਜ ਕੱਲ ਤੇ ਕਿਨੇ ਓਪਸ਼ਨ ਆ ਗਏ ਦੇ ਖੋ ਅਗਰ ਤੁਸੀਂ ਬਾਹਰ ਨਹੀਂ ਜਾ ਪਾ ਰਹੇ ਹੋ ਟੀਵ ਚ ਲਗਾ ਲੋ ਯੂਟਿਊਬ ਤੇ ਅੱਜ ਕਲ ਵਾਈਫਾਈ ਤੇ ਸਭਦੇ ਹੀ ਘਰੇ ਹੁੰਦਾ ਯੂਟਿਊਬ ਤੇ ਟੀਵ ਤੇ ਲਗਾਓ ਆਰਾਮ ਨਾਲ ਕਰੋ ਇੱਕ ਐਕਸਰਸਾਈਜ਼ ਡੇਲੀ ਇੱਕ ਐਕਸਰਸਾਈਜ਼ ਕਿੰਨੀਆਂ ਐਕਸਰਸਾਈਜ਼ਾਂ ਦੱਸਦੇ ਨੇ ਅਲੱਗ ਅਲੱਗ ਡਾਂਸ ਨਾਲ ਇਸਰ ਨੋਰਮਲੀ ਕਿ ਫੈਟ ਲੋਸਟ ਨੂੰ ਮਤਲਬ ਤੁਸੀਂ ਦੇ ਕੋਲ ਕਿੰਨਾ ਓ ਹੁੰਦੇ ਤੇ ਆਰਾਮ ਨਾਲ ਹੋ ਸਕਦੀ ਹੈ ਆਪਣੇ ਲਈ ਅਸੀਂਨ ਟਾਈਮ ਕਢਨਾ ਬਹੁਤ ਜ਼ਰੂਰੀ ਹੈ
ਸਹੀ ਗੱਲ ਹੈ ਹੁਣ ਲੋਕ ਫਿਰ ਪੈਸੇ ਦੇ ਕੇ ਫਿਰ ਜਿੰਮ ਜਾਂਦੇ ਨੇ ਜਦੋਂਕ ਉਹ ਦੀ ਬੋਡੀ ਚ ਫ਼ੇਟ ਜਾਂਦਾ ਪਿਰ ਜਿੰਮ ਜਾਂਦੇ ਨੇ ਪੈਸੇ ਦਿੰਦੇ ਨੇ ਫਿਰ ਉੱਥੇ ਉਹਨਾਂ ਨੂੰ ਕਹਿੰਦੇ ਨੇ ਪ੍ਰੋਟੀਨ ਖਾਓ ਇੰਨੀਆਂ ਇੰਨੀਆਂ ਐਕਸਰਸਾਈਜ਼ਿਸ ਕਰਵਾਉਂਦੇ ਨੇ ਫੁੱਲ ਭਾਰ ਵੀ ਚੁਕਵਾਉਂਦੇ ਨੇ ਬਟ ਤਾਂ ਵੀ ਫਿਰ ਉਹਨਾਂ ਨੂੰ ਸਾਲ ਲੱਗ ਜਾਂਦੇ ਨੇ ਇੰਨੇ ਸਾਰੇ ਦੋ ਤਿੰਨ ਸਾਲ ਲੱਗ ਜਾਂਦੇ ਨੇ ਤਾਂ ਵੀ ਉਹਨਾਂ ਦਾ ਪੂਰਾ ਵੇਟ ਲਸ ਨਹੀਂ ਹੁੰਦਾ
ਹਾਂਜੀ ਨਹੀਂ ਇਹ ਤੇ ਗੱਲ ਹੈ ਹੀ ਹੈ ਸਾਡੇ ਚ ਤਾਂ ਗਵਰਮੈਂਟ ਨੇ ਕਾਫੀ ਮਤਲਬ ਨਾ ਇਸ ਤਰ੍ਹਾਂ ਰੋਡ ਦੇ ਉੱਤੇ ਹੀ ਨਾ ਇਹ ਓਪਨ ਜਿਮ ਬਣਾ ਰੱਖਿਆ ਤੇ ਆਉਂਦੇ ਜਾਂਦੇ ਲੋਕ ਕੀ ਕਰਦੇ ਨੇ ਫੁੱਟਪਥ ਦੇ ਉੱਤੇ ਓਪਨ ਜਿੰਮ
ਹਾਂਜੀ ਹਾਂਜੀ ਉਹ ਪਾਰਕ ਵਿੱਚ ਵੀ ਜਿਵੇਂ ਹੁੰਦੇ ਨੇ ਨਾ ਬਹੁਤ ਸਾਰੇ
ਹਾਂਜੀ ਪਾਰਕ ਵਿੱਚ ਫੁੱਟਪਥ ਦੇ ਉੱਤੇ ਮਤਲਬ ਲੋਕਾਂ ਨੂੰ ਜਦ ਵੀ ਟਾਈਮ ਮਿਲਦਾ ਨਾ ਰਾਤ ਦੇ ਬਾਰਾਂ ਇੱਕ ਵਜੇ ਵੀ ਕੋਈ ਫ੍ਰਰੀ ਹੁੰਦਾ ਤਦ ਵੀ ਉਹ ਓਪਨ ਜਿੰਮ ਦੇ ਉੱਤੇ ਚੱਲ ਜਾਂਦੇ ਨੇ ਕਿਉਂਕਿ ਫੁੱਟਪਾਥ ਤੇ ਵੀ ਬਣੇ ਹੋਏ ਨੇ ਓਪਨ ਜਿੰਮ
ਹਾਂਜੀ ਸਹੀ ਗੱਲ ਆ ਕਿਉਂਕਿ ਐਕਸਰਸਾਈਜ਼ ਅੱਜ ਕੱਲ੍ਹ ਲੋਕ ਕਰਨਾ ਹੀ ਭੁੱਲ ਗਏ ਨੇ ਇੰਨੀ ਇੰਨੀ ਬਿਜ਼ੀ ਲਾਈਫ ਉਹ ਵੀ ਉੱਠਦੇ ਹੀ ਨਾ ਕਿਉਂਕਿ ਆਪਣੇ ਕੰਮ ਤੇ ਚਲੇ ਜਾਂਨਾ ਵੈਂ, ਫਿਰ ਐਕਸਰਸਾਈਜ਼ ਕਰਨੀ ਨੀ ਏ, ਬਟ ਠੇ ਰਹਿੰਦੇ ਨੇ, ਬੈਠੇ-ਬੈਠੇ ਪੂਰਾ ਦਿਨ ਨਿਕਲ ਜਾਂਦਾ, ਫਿਰ ਆ ਕੇ ਫਿਰ ਸੋ ਜਾਂਦੇ ਨੇ, ਤੇ ਇਸ ਲਈ ਐਕਸਰਸਾਈਜ਼ ਲੋਕੀ ਭੁੱਲ ਗਏ ਨੇ, ਅੱਜ-ਕੱਲ੍ਹ ਦੇ ਟਾਈਮ ਤੇ।
ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਐ। ਇਸ ਵਾਸਤੇ ਲੋਕਾਂ ਨੂੰ ਫਿਟ ਰਹਿਣਾ ਪਏ, ਫਿਟ ਰਹਿਣ ਲਈ ਐਕਸਰਸਾਈਜ਼ ਕਰਨੀ ਪਏਗੀ। ਕਿਉਕਿ, ਉਹ ਨਾ ਬ੍ਰੇਨ ਨੂੰ ਵੀ ਰਿਲੈਕਸੇਸ਼ਨ ਦਿੰਦੀ ਐ, ਨਾਲੇ ਬੋਡੀ ਨੂੰ ਵੀ। ਬ੍ਰੇਨ ਵੀ ਉਸਦੇ ਨਾਲ ਅੱਛਾ ਰਹਿੰਦਾ। ਮਾਇੰਡ ਫਰੈਸ਼ ਰਹਿੰਦਾ, ਦੇਖੋ ਐਕਸ ਸਵੇਰ-ਸਵੇਰੇ ਉ ਕੇ ਕਰੋਗੇ ਨਾ, ਮਾਇੰਡ ਫਰੈਸ਼ ਰਹਿੰਦਾ, ਬੋਡੀ ਫਿਟ ਰਹਿੰਦੀ, ਏਦਾਂ ਲੱਗਦਾ ਔਰ ਅਸੀਂ ਵਰ ਮਤਲਬ ਕੰਮ ਕਰ ਸਕਦੇ, ਸਾਡਾ ਸਟੈਮੀਨਾ ਵਧਾ ਦਿੰਦੀ ਐਕਸਰਸਾਈਜ਼।
ਜੀ, ਬੋਡੀ ਵੀ ਫਿਟ ਰਹਿੰਦੀ ਤੇ ਪੂਰਾ ਦਿਨ ਆਲਸ ਵੀ ਨੀ ਆਂਦਾ, ਮਲਬ ਪਹਿਲੇ ਲੱਗਦਾ ਐ ਕਿ ਕ ਥੋੜ੍ਹਾ-ਥੋੜ੍ਹਾ ਲਗਦਾ, ਬ ਫ ਧੀ ਧੀਰੇ ਬੋਡੀ ਐਡਜਸਟ ਹੋ ਜਾਂਦੀ ਉਹਦੇ ਵਿੱਚ
ਨਾਲੇ ਵੋਕਿੰਗ ਕਰਨਾ ਬਹੁਤ ਜ਼ਰੂਰੀ ਏ।
ਹਾਂਜੀ-ਹਾਂਜੀ ਚੱਲਣਾ ਵੀ, ਹਾਂਜੀ ਓ ਕੀ ਉਹਦੇ ਨਾਲ ਸਾਡਾ ਫੂਡ ਵੀ ਡਾਇਜੈਸਟ ਹੋ ਜਾਂਦਾ ਐ ਤੇ ਉਹਦੇ ਨਾਲ ਸਾਨੂੰ ਫਿਰ ਮਤਲਬ ਕੋਈ ਹੋਰ ਪ੍ਰੋਬਲਮ ਵੀ ਨਹੀਂ ਹੁੰਦੀ ਐ। ਹਾਟ-ਬੀਟ, ਹੋਰ ਵੀ ਜਿੰਨੀਆਂ ਵੀ ਪ੍ਰੋਬਲਮਸ ਹੁੰਦੀਆਂ ਨੇ ਬੋਡੀ ਦੀਆਂ ਸਭ
ਹਾਂਜੀ।
ਜਾਂਦੀਆਂ ਨੇ ਫੈਟ ਵੀ ਹਟ ਜਾਏਗਾ, ਕੁਛ ਪ੍ਰੋਬਲਮਸ ਦੂਰ ਹੋ ਜਾਣਗੀਆਂ।
ਹਾਂਜੀ, ਜ਼ਰੂਰ ਇਹ ਤੇ ਗੱਲ ਤੁਹਾਡੀ ਸਹੀ, ਦੇਖੋ ਲੇਕਿਨ ਅੱਜ-ਕੱਲ੍ਹ ਨਾ, ਲੋਕੀ ਨਾ ਆ, ਚੱਲਣਾ ਵੀ ਨਹੀਂ ਚਾਹੁੰਦੇ, ਪਹਿਲੇ ਕੀ ਹੁੰਦਾ ਸੀ ਕਿ ਲੋਕੀ ਥੋੜਾ ਜਿਹਾ ਐਕਸਰਸਾਈਜ਼ ਨਾਲ ਚੱਲ ਵੀ ਲੈਂਦੇ ਸੀ। ਲੇਕਿਨ ਅੱਜ-ਕੱਲ੍ਹ ਲੋਕੀ ਚੱਲਣਾ ਈ ਨੀ ਚਾਂਹਦੇ ਨੇ, ਲੋਕੀ ਕਹਿੰਦੇ ਗੱਡੀਆਂ ਦੇ ਉੱਤੇ ਅਸੀਂ ਇੱਥੇ ਜਾ ਰੇ, ਉਥੇ ਪਹਿਲੇ ਦੇ ਲੋਕੀ ਤਾਂ ਤੁਸੀਂ ਦੇਖਦੇ ਹੋਏ ਕਿ, ਇਹ ਤੇ ਕਿੰਨਾ ਚੱਲਦੇ ਸੀ। ਨਾਲੇ ਸਫ਼ਾਈ ਵੀ ਉਹਨਾਂ ਦੀ ਇਹ ਹੁੰਦੀ ਸੀ ਕਿ ਦੇਖੋ, ਆਟਾ ਵੀ ਉਹ ਚੱਕੀ 'ਚ ਖੁਦ ਈ ਚਲਾ ਕੇ, ਘਰੇ ਈ ਪੀਸਦੇ ਸੀ। ਕੂਡੀ-ਡੰਡੇ ਦੇ ਉਤੇ ਖੋਤੀ ਬਣਦੀ ਸੀ, ਮਤਲਬ ਚਟਨੀ ਬਣ ਗਈ ਪਿਆਜ, ਟਮਾਟਰ ਇਹ ਸਭ, ਹੁਣ ਤਾਂ ਸਭ ਮਿਕਸੀ ਆ ਗੀ ਏ, ਇਹ ਸਭ ਆ ਗੇ।
ਹਾਂਜੀ, ਫਿਜੀਕ਼ਲ ਐਕਟੀਵਿਟੀ ਕਰ-ਕਰ ਘੱਟ ਹੋ ਗਈ ਐ, ਫਿਜੀਕਲ ਐਕਟੀਵਿਟੀ ਘੱਟ ਹੋ ਗ‌ਈ ਏ, ਜਿਹਦੇ ਨਾਲ ਫਿਰ ਬੋਡੀ 'ਚ ਉਹ ਪੇਨ ਹੋਣ ਲੱਗ ਜਾਂਦੇ ਨੇ। ਫਿਰ ਦਵਾਈਆਂ ਖਾਣੀਆਂ ਪੈਂਦੀਆਂ ਨੇ।
ਹਾਂਜੀ, ਇਹੀ ਗੱਲ ਐ, ਨਾਲੇ ਬੋਡੀ ਫਿਟ ਵੀ ਨੀ ਰਹਿ ਰਹੀ ਐ। ਹੁਣ ਪਹਿਲੇ ਦੇ ਲੋਕੀ ਕਿਸ ਤਰ੍ਹਾਂ ਕੱਪੜੇ-ਕੁੱਪੜੇ ਧੋਂਦੇ ਸੀ। ਦੇਖੋ ਕੱਪੜੇ ਧੋਣ ਨਾਲ ਹੱਥ ਦੀ ਐਕਸਰਸਾਈਜ਼ ਹੁੰਦੀ, ਪੂਰੀ ਬੋਡੀ ਦੀ ਐਕਸਰਸਾਈਜ਼ ਹੁੰਦੀ ਇੱਕ ਤਰੀਕੇ ਨਾ। ਹੁਣ ਅੱਜ-ਕਲ੍ਹ ਤੇ ਵੋਸ਼ਿੰਗ ਮਸ਼ੀਨ ਆ ਗਈ ਐ। ਤੇ ਉਹ ਐਕਸਰਸਾਈਜ਼ ਈ ਨੀ ਹੁੰਦੀ ਐ, ਝਾੜੂ ਪੋਚਾ ਲਗਾਣ ਵਾਸਤੇ ਤੇ ਦੂਸਰੀ ਮਸ਼ੀਨਾਂ ਆਗੀਆਂ ਤੇ ਉਹ ਵੀ ਨੀ ਲੱਗ ਪਾਂਦਾ। ਇਹ ਸਭ ਇੱਕ ਐਕਸਰਸਾਈਜ਼ ਈ ਹੈਗੀ ਐ, ਪਹਿਲੇ ਦੇ ਲੋਕਾਂ ਦੇ ਕੋਲ਼ ਮਸ਼ੀਨਾਂ ਨਹੀਂ ਹੁੰਦੀਆਂ ਸੀ। ਐਕਸਰਸਾਈਜ਼ ਕਰਨ ਵਾਸਤੇ ਨਾ ਜਿੰਮ ਹੁੰਦੇ ਸੀ। ਲੇਕਿਨ ਐਕਸਰਸਾਈਜ਼, ਉਹ ਫਿਰ ਵੀ ਫਿਟ ਰਹਿੰਦੇ ਸੀ, ਕਿਉਂਕਿ ਤਦ ਦੇ ਮਤਲਬ ਫਾਸਟ-ਫੂਡ ਵੀ ਨੀ ਸੀਗਾ, ਇਹ ਸਭ ਵੀ ਨਹੀਂ ਸੀਗਾ, ਲੇਕਿਨ ਫਿਟ ਰਹਿੰਦੇ ਸੀ ਉਹ ਲੋਕ, ਬਰਾਬਰ ਟਾਈਮ ਸਿਰ ਸੋਣਾ ਟਾਈਮ ਸਿਰ ਉੱਠਣਾ, ਬੋਡੀ ਨੂੰ ਫਿਟ ਰੱਖਣਾ।
ਸਹੀ ਗੱਲ ਐ। ਇਹੀ ਸਭ ਪਹਿਲਾਂ ਤਾਂ ਘਰ ਦੇ ਕੰਮ ਹੀ ਇੰਨੇ ਮਤਲਬ ਅੱਛੇ ਹੁੰਦੇ ਸੀ ਸਾਡੇ ਲਈ। ਬੋਡੀ 'ਤੇ ਵੀ ਐਕਸਰਸਾਈਜ਼ ਹੁੰਦੀ ਸੀ। ਹੁਣ ਤਾਂ ਲਾਈਫ ਸਟਾਈਲ ਹੀ ਇੱਦਾਂ ਹੋ ਗਿਆ। ਰੋਟੀ ਬਣਾਓ ਅਤੇ ਖਾਓ ਬਸ ਪੂਰਾ ਦਿਨ ਇਹ ਵੀ ਨਿਕਲ ਜਾਂਦਾ। ਐਕਸਰਸਾਈਜ਼ ਕੋਈ ਕਰਦਾ ਹੀ ਨਹੀਂ ਹੈ।
ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਕਿ ਮੇਰੀ ਮੰਮੀ ਦੱਸਦੀ ਹੁੰਦੀ ਸੀ, ਅਸੀਂ ਜਦੋਂ ਛੋਟੇ ਹੁੰਦੇ ਸੀ। ਕਿ ਅਸੀਂ ਤੇ ਕੰਮ ਕੁੰਮ ਕਰਕੇ ਬਾਜ਼ਾਰ ਵੀ ਅਸੀਂ ਪੈਦਲ ਜਾਣਾ ਨਦੀ ਟੱਪ ਕੇ। ਕਿਸੇ ਟਾਈਮ ਤੇ ਗੱਡੀਆਂ ਹੀ ਨਹੀਂ ਆਂਦੀਆਂ ਸੀ।
ਹਾਂਜੀ ਸਹੀ ਗੱਲ ਆ। ਹੁਣ ਤੇ ਰਿਕਸ਼ਾ ਹਾਂਜੀ ਹੁਣ ਰਿਕਸ਼ੇ ਤੇ ਹੀ ਜਾਣਾ।
ਨਹੀਂ ਤੇ ਉਹ ਚਲ ਕੇ ਹੀ ਜਾਂਦੇ ਸੀ ਜਿੱਥੇ ਜਾਂਦੇ ਸੀ। ਹੁਣ ਅੱਜ ਦਾ ਟਾਈਮ ਮਤਲਬ ਕੋਈ ਫਿਟ ਹੀ ਨਹੀਂ ਰੱਖਣਾ ਚਾਹੁੰਦਾ ਚੱਲਣਾ ਹੀ ਨਹੀਂ ਚਾਹੁੰਦਾ ਹੈ।
ਸਹੀ ਗੱਲ ਆ। ਹੁਣ ਅੱਜ ਕੱਲ ਸੜਕਾਂ ਵੀ ਤਾਂ ਇੰਨੀ ਕਰਾਊਡ ਹੋ ਗਈਆਂ ਨੇ ਕਿਵੇਂ ਕੋਈ ਚਲੇ?
ਹਾਂਜੀ ਇਹ ਗੱਲ ਤਾਂ ਤੁਹਾਡੀ ਸਹੀ ਹੈ। ਲੇਕਿਨ ਇੱਕ ਚਲਣ ਨਾਲ ਵੀ ਨਾ ਇੱਕ ਬੋਡੀ ਨੂੰ ਫਿਟਨੈਸ ਮਿਲਦੀ ਹੈ। ਤੁਸੀਂ ਮੰਨੋ ਜਾਂ ਨਾ ਮੰਨੋ ਅਗਰ ਐਕਸ ਐਕਸਰਸਾਈਜ਼ ਨਹੀਂ ਤੇ ਤੁਸੀਂ ਚੱਲ ਲਓ। ਉਸਦੇ ਨਾਲ ਵੀ ਬੋਡੀ ਫਿਟ ਹੋਈ ਜਾਂਦੀ ਹੈ।
ਸਹੀ ਗੱਲ ਆ। ਬਸ ਅਗਰ ਤੁਸੀਂ ਆਪਣਾ ਡੇਲੀ ਰੂਟੀਨ ਵਿੱਚ ਥੋੜਾ ਥੋੜਾ ਵੀ ਐਡ ਕਰ ਲਿਆ ਨਾ। ਤੇ ਫਿਰ ਹੋ ਜਾਏਗਾ। ਤੁਹਾਡਾ ਫਿਰ ਐਵੇਂ ਇਨਾ ਨਹੀਂ ਤੁਹਾਡਾ ਫੈਟ ਲੋਸ ਹੋ ਜਾਏਗਾ ਆਰਾਮ ਨਾਲ। ਅਗਰ ਤੁਸੀਂ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਉਹ ਵੀ ਇ ਉਹ ਵੀ ਸਹੀ ਹੋ ਜਾਏਗੀ। ਤੁਹਾਨੂੰ ਡਾਕ ਜਾਣ ਦੀ ਵੀ ਲੋੜ ਨਹੀਂ। ਡਾਕਟਰ ਇਹੀ ਕਹਿੰਦੇ ਨੇ ਕਿ ਤੁਸੀਂ ਆਪਣਾ ਹੈਲਦੀ ਖਾਓ ਅਤੇ ਹੈਲਦੀ ਆਪਣਾ ਆਪਣੀ ਐਕਸਰਸਾਈਜ਼ ਕਰੋ।
ਹੂੰ ਉਹੀ ਗੱਲ ਆ। ਨਹੀਂ ਨਹੀਂ ਫਿਟ ਤਾਂ ਰਹਿਣਾ ਬਹੁਤ ਜ਼ਰੂਰੀ ਹੈ। ਡੇਲੀ ਲਾਈਫ ਵਿੱਚ ਇੱਕ ਸਾਨੂੰ ਕਹਿਣਾ ਚਾਹੀਦਾ ਥੋੜਾ ਜਿਹਾ ਐਕਸਰਸਾਈਜ਼ ਕਰਨ ਨੂੰ ਆਪਣੇ ਆਪ ਨੂੰ ਫਿਟ ਰੱਖਣ ਲਈ। ਕਿਉਂਕਿ ਉਹਦੇ ਨਾਲ ਮਾਈਂਡ ਵੀ ਫਰੈਸ਼ ਰਹਿੰਦਾ ਹੈ। ਔਰ ਬਾਕੀ ਵੀ ਸਾਰੇ ਐਕਟੀਵਿਟੀਜ਼ ਹੁੰਦੀ ਰਹਿੰਦੀ ਹੈ। ਪੂਰੇ ਦਿਨ ਦੀ ਦੇਖੋ ਪੂਰਾ ਦਿਨ ਤਾਂ ਐਵੇਂ ਬੋਲੋਗੇ ਤੇ ਟਾਈਮ ਨਹੀਂ ਨਿਕਲ ਪਾਏਗਾ ਲੇਕਿਨ ਇੱਕ ਪ੍ਰੋਪਰ ਟਾਈਮ ਕੱਢ ਲਈਏ ਨਾ। ਤੇ ਇਹ ਕਿ ਇੱਕ ਵਾਰ ਹੋ ਜਾਏ ਤੇ ਐਕਟੀਵਿਟੀ ਦੇਖੋ ਦਿਨ ਵਿਚ ਇੱਕ ਹੀ ਵਾਰ ਐਕਸਰਸਾਈਜ਼ ਕਰਨੀ ਪੈਂਦੀ ਹੈ ਤੁਸੀਂ ਇੱਕ ਟਾਈਮ ਕਰੋ ਭਾਵੇਂ ਦੋ ਟਾਈਮ ਫਿਲਮ ਅਗਰ ਮਿਲ ਜਾਏ ਤਾਂ ਤੁਸੀਂ ਦੋ ਟਾਈਮ ਕਰ ਲੋ। ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ ਬੋਡੀ ਵਾਸਤੇ। ਉਸਦੇ ਨਾਲ ਬੋਡੀ ਜਿਹੜੀ ਹੈ ਨਾ ਉਹ ਰਿਲੈਕਸ ਰਹਿੰਦੀ ਹੈ। ਨਾਲੇ ਐਕਟਿਵ ਰਹਿੰਦੀ ਹੈ ਕੰਮ ਕਰ ਸਕਦੀ ਹੈ ਬਹੁਤ ਸਾਰਾ।
ਹਾਂਜੀ ਬਸ ਐਕਸਰਸਾਈਜ਼ ਇਸ ਲਈ ਕੁਛ ਕਹਿੰਦੇ ਆ ਕਿ ਆਪਣਾ ਕੰਮ ਨੂੰ ਹੀ ਐਕਸਰਸਾਈਜ਼ ਵਾਂਗੂ ਕਰੋ ਜਿਵੇਂ ਹਰ ਚੀਜ਼ ਲਈ ਮਸ਼ੀਨਾਂ ਦਾ ਯੂਜ਼ ਨਾ ਕਰੋ ਹਨਾ। ਜਿੰਨਾ ਹੋ ਸਕੇ ਹੱਥਾਂ ਦਾ ਯੂਜ ਕਰੋ ਸਮਾਨ ਉਠਾਓ ਹਨਾ ਤੇ ਤੁਹਾਡੇ ਪੂਰੀ ਬੋਡੀ ਸਟਰ੍ਰੈਚ ਹੋਏਗੀ।
ਹਾਂਜੀ।
ਚਿੰਗ ਹੋਈ ਦੀ ਤੁਹਾਡੀ ਬੋਡੀ
ਲੋਕੀ ਇਸ ਵਾਸਤੇ ਤਾਂ ਐਵੇਂ ਜਿੰਮ ਵਿੱਚ ਪੈਸਾ ਦਿੰਦੇ ਨੇ ਔਰ ਪਸੀਨਾ ਬਣਦੇ ਨੇ। ਮੈਂ ਕੈ ਰਹੀ ਹਾਂ ਤੁਸੀਂ ਥੋੜਾ ਜੇਹਾ ਵੋਕ ਕਰ ਲ ਲੋ ਜਾਂ ਥੋੜਾ ਜਿਹਾ ਸਮਾਨ ਚੱਕ ਕੇ ਥੋੜ੍ਹੀ ਦੇਰ ਤੁਰ ਲੋ। ਦੇਖੋ ਕਿਤਨਾ ਪਸੀਨਾ ਆਂਦਾ ਹੈ ਲੋੜ ਈ ਨੀ ਸਾਨੂੰ ਜਿਮ ਜਾਣਦੀ।
ਸਹੀ ਗੱਲ ਨਾ।
ਉੱਥੇ ਈ ਸਾਡੀ ਐਕਸਸਾਈਜ਼ ਹੋ ਜਾਂਦੀ ਹੈ।
ਸਹੀ ਗੱਲ ਆ ਘਰ ਦੇ ਕੰਮ ਹੀ ਪੈਲਾਂ ਐਕਸਰਸਾਈਜ਼ ਮੰਨੇ ਜਾਂਦੇ ਸੀ ਹੁਣ ਜੋ ਲੋਕ ਬਾਰ ਜਾਂਦੇ ਨੇ। ਪੈਲਾਂ ਫੀਲਡ ਵਰਕ ਹੁੰਦੇ ਸੀ ਖੇਤਾਂ ਵਿੱਚ ਕੰਮ ਹੁੰਦੇ ਸੀ। ਅਤੇ ਪੈਲਾਂ ਹੱਲ ਹੁੰਦਾ ਸੀ ਟਰੈਕਟਰ ਨਹੀਂ ਹੁੰਦਾ ਸੀ ਹੱਲ ਚਲਾਣਾ। ਵੱਡੀਆਂ ਵੱਡੀਆਂ ਚੀਜ਼ਾਂ ਖਿੱਚਣਾ ਉਠਾਣਾ ਰੱਖਣਾ ਬਾਲਟੀ। ਖਾਣਾ ਪਾਣੀ ਭਰਣਾ ਕੂਏ ਤੋਂ ਕੱਢਣਾ ਐ ਸਭ ਚੀਜ਼ਾਂ ਹੁੰਦੀਆਂ ਸੀਗੀਆਂ। ਹਾਂਜੀ ਹੁਣ ਕੀ ਹੈ ਹੁਣ।
ਕੁਛ ਆਟੋਮੈਟਿਕ ਹੋ ਗਿਆ।
ਹਾਂ ਸਹੀ ਗੱਲ ਹੈ ਸਹੀ ਗੱਲ ਹੈ ਤੁਹਾਨੂੰ ਬੈਠਣਾ ਹੈ ਬੈਠ ਕੇ ਤੁਹਾਨੂੰ ਦੇਖਣਾ ਹੈ।
ਹੁਣ ਵੀ ਅੱਜ ਕੱਲ੍ਹ ਲੋਕੀ ਐਕਸਰਸਾਈਜ਼ ਕਰ ਨੀ ਪਾਂਦੇ ਨੇ ਪੂਰਾ ਪੂਰਾ ਟਾਈਮ ਤੇ ਆਫਿਸ ਵਿੱਚ ਬੈ ਕੇ ਹੀ ਕੰਮ ਨਿਕਲ ਜਾਂਦਾ।
ਸੰਡੇ ਮਿਲਦਾ ਹੈ ਬਟ ਇਹ ਵੇ ਤੁਹਾਨੂੰ ਸਵੇਰੇ ਛੇ ਛੇਤੀ ਉੱਠ ਕੇ ਠੰਡੀ ਹਵਾ 'ਚ ਪਾਰਕ ਵਿੱਚ ਜਾ ਕੇ ਘੁੰਮਣਾ ਚਾਈਦਾ ਅਤੇ ਉਹਦੇ ਨਾਲ ਤੁਹਾਡਾ ਮਾਇੰਡ ਦਸ਼ਓਂਦਾ।
ਹਾਂਜੀ।
ਹਾਂਜੀ ਬਟ ਵੋਕਿੰਗ ਵੀ ਹੋ ਜਾਂਦੀ ਹੈ ਤੁਹਾਡਾ ਮਾਇੰਡ ਵੀ ਫਰੈਸ਼ ਹੁੰਦਾ ਹੈ ਤੁਸੀਂ ਨਾਲ ਆਪਣਾ ਕੁਛ ਵੀ ਸੁਣ ਸਕਦੇ ਹੋ ਹਨ ਨਾ ਤੁਹਾਨੂੰ ਅਹ ਤੁਹਾਨੂੰ ਫਿਰ ਸਹੀ ਰੈਂਦਾ ਹੈ ਅਤੇ ਹਰ ਹਰ ਇੱਕ ਜਗ੍ਹਾ ਪਾਰਕ ਵੀ ਹੋਣੇ ਚਾਈਦੇ ਨੇ।
ਹਾਂਜੀ ਨਹੀਂ ਨਹੀਂ ਸਾਡੇ ਏਥੇ ਤਾਂ ਕਾਫੀ ਪਾਰਕ ਨੇ। ਔਰ ਮਤਲਬ ਓਪਨ ਜਿੰਮ ਵੀ ਬਣੀ ਹੋਈ ਹੈ ਫੁੱਟਪਾਥ ਦੇ ਉੱਤੇ ਅਗਰ ਕੋਈ ਗਾਰਡਨ ਵੀ ਬੰਦ ਹੋ ਜਾਏ। ਟਾਈਮ ਟੂ ਟੈਮ ਓਪਨ ਜਿਮ ਬਣੀ ਹੋਈ ਉੇ ਦਿਨ ਰਾਤ ਖੁੱਲਦੀ ਏ। ਮਤਲਬ ਫੁਟਪਾਥ ਦੇ ਉਤੇ ਸਈਡ ਬਣਾ ਦਿੱਤੀ ਓ ਪੰਜ ਜਵੇ ਕਾਫੀ ਤੇ ਲੋਕੀ ਕਾਫੀ ਕਰਦੇ ਰੈਂਦੇ ਆ। ਉਹਨਾਂ ਦੀ ਡਾਇਟ ਦਾ ਵੀ ਧਿਆਨ ਰੱਖਣਾ ਚਾਈਦਾ ਹੈ ਦੇਖੋ ਇਸਦੇ ਨਾਲ ਪ੍ਰੋਟੀਨ ਵਗੈਰਾ ਵੀ ਖਾਣਾ ਹੀ ਚਾਈਦਾ ਹੈ। ਉਹ ਤੇ ਸਾਨੂੰ ਡੇਲੀ ਲਾਈਫ ਵਿਚ ਇਨਟੇਕ ਕਰਨਾ ਹੀ ਚਾਈਦਾ ਕੋਚਿੰਗ
ਮਿਲ ਜਾਏਗਾ। ਤੁਹਾਨੂੰ ਬਾਰੋਂ ਖਾਣ ਦੀ ਲੋੜ ਹੀ ਨਹੀਂ ਦਾਲ ਸਬਜ਼ੀ ਖਾਓ।
ਹਾਂਜੀ।
ਅਤੇ ਆਪਣਾ ਆਪਣਾ ਹੋ ਜਾਏਗਾ।
ਹਾਂਜੀ ਇਹ ਤੇ ਗੱਲ ਸਹੀ ਹੈ ਤੁਹਾਡੀ
ਹਾਂਜੀ ਬਸ ਇਹੀ ਸਭ ਇੰਪੋਰਟੈਂਟ ਹੈ ਅਜ ਦੀ ਲਾਈਫ ਵਿੱਚ ਓਕੇ ਜੀ
ਹੁਣ ਰੱਖਦੇ ਨੇ ਮ ਵੀ ਇੱਕ ਅਰਜੈਂਟ ਕਾਲ ਆ ਰੇਐ ਤੇ ਆਪਾਂ ਗੱਲ ਕਰਾਂਗੇ ਫਿਰ ਤੋਂ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸਤਿ ਸ੍ਰੀ ਅਕਾਲ ਜੀ
ਅਤੇ ਗੱਲ
ਹਾਂਜੀ